ਸਸੀ ਕਾਲ ਭੈਨ ਜੀ
ਸਸੀ ਕਾਲ ਭਾਜੀ ਹੋਰ ਠੀਕ ਓ ਜੀ?
ਵਦੀਆ ਜੀ, ਤੁਸੀ ਸੁਨਾਓ?
ਬਸ ਵਦੀਆ ਜੀ ਹੋਰ ਕੀ ਕਾਰ ਰੇ ਓ, ਕੀ ਕਾਰ ਰੇ ਓ ਤੁਸੀ?
ਬਸ ਜੀ, ਰੋਟੀ ਖਾ ਕੇ ਹਟੇਆ ਸੀ ਮੈ ਤੇ।
ਅੱਛਾ, ਅੱਛਾ ਓਰ ਮੈਂ ਨਾ ਸਵੇਰੇ ਵੀ ਕੀਤਾ ਸੀ ਫ਼ਨ, ਤੁਸੀ ਚੱਕੇਆ ਈ ਨੀ ਸਵੇਰੇ ਫੋਨ ਮੇਰਾ।
ਓ ਨਾ ਜੀ ਸਾਲੈਂਟ ਹੋਏਗਾ ਫ਼ੋਨ ਮੇਰਾ, ਮੈਂ ਦੇਖੇਆ ਨੀ ਹੋਏਗਾ।
ਅੱਛਾ, ਅੱਛਾ ਮੈਂ ਭਾਜੀ ਪੁੱਛਨਾ ਸੀ ਓ ਤੁਸੀ, ਮੈਂ ਨਾ ਦੋ ਤਿੰਨ ਦਿਨ ਪੈਲਾਂ ਤੁਆਡੇ ਘਾਰ ਆਏ ਸੀ, ਤੁਸੀ ਮਿਨੂੰ ਮਿਲੇ ਈ ਨਈ ਸੀ ਉਸ ਦਿਨ। ਅ, ਤੁਹਾਡੀ ਸਿਸਟਰ ਈ ਭੈਨ ਈ ਬੈਠੀ ਹੋਈ ਸੀ ਉਸ ਦਿਨ। ਤੇ ਭੈਨ ਨਾਲ ਮੈਂ ਗਾੱਲ ਨੀ ਕੀਤੀ, ਅ ਤੇ ਅ ਉਸ ਦਿਨ ਨਾ ਮੈਂ ਜਦ ਤੁਆਡੇ ਘਾਰ ਆਈ, ਤੇ ਤੁਆਡੇ ਘਾਰ ਨਾ ਇੱਕ ਬੋਤ ਵੱਡੀ ਫੋਟੋ ਲੱਗੀ ਹੋਈ ਸੀ ਤੁਆਡੇ ਸਾਰਿਆਂ ਦੀ, ਤੁਹਾਡੇ ਪੂਰੇ ਘਰ ਦੇ ਟੱਬਰ ਦੀ ਕੋਲਾਜ ਜਿਹਾ ਬਣਿਆ ਹੋਇਆ ਸੀ, ਹਾਂਜੀ-ਹਾਂਜੀ ਸੋਫੇ ਦੇ ਕਮਰੇ ਚ
ਹਾਂਜੀ-ਹਾਂਜੀ।
ਤੁਸੀਂ ਕਿੱਥੋਂ ਬਨਵਾਈ ਸੀ?
ਜਿਹੜਾ ਉਹ ਹੈ ਨਹੀਂ ਸਾਡੀ ਗਲੀ ਦੇ ਬਾਹਰ ਇੱਕ, ਲਾਂਬਾ ਸਟੂਡੀਓ।
ਹਾਂਜੀ, ਹਾਂਜੀ, ਹਾਂਜੀ।
ਓ ਬਣਾੰਦੇ ਨੇ ਜੀ ਉਅਲਾ, ਇਹ ਸਾਰਾ ਕੁਛ ਮਤਲਬ ਕਿ
ਅੱਛਾ, ਪਰ ਓ ਤਾਂ ਬੋਤ ਮੈਂਗਾ ਬਨਾਂਦੇ ਨੇ।
ਜੀ ਮੈਂਗਾ ਤਾਂ ਬਨਾਂਦੇ ਨੇ ਪਰ, ਕੁਆਲਟੀ ਵੀ ਤਾਂ ਨਈ ਕੰਮ ਦੀ ਪੂਰੀ।
ਅੱਛਾ ਨੀ ਮੈਂ ਦੇਖੇਆ ਸੀ। ਨੀ ਓਨਾ ਨਾ ਬੋਤ ਸੋਣੀ ਬਨੀ ਹੋਈ ਸੀ, ਮਤਲਬ ਹਰ ਇੱਕ ਚੀਜ਼ ਫੋਟੋ ਸਾਫ, ਸਾਫ਼ ਦਿਖ ਵੀ ਰਈ ਸੀ ਹਰ ਇੱਕ ਫੋਟੋ। ਤੇ, ਹਰ ਇੱਕ ਫੋਟੋ ਦਾ ਨਾ ਕੁਲਾਜ ਵੀ ਬੋਤ ਵਦੀਆ ਬਨੇਆ ਹੋਏਆ ਸੀ।
ਹਾਂਜੀ, ਕੇਓ ਕਿ ਨਾ ਜ ਜਿਵੇਂ ਸਾਡੀ ਨਾ ਮਤਲਬ ਕਿ ਦਾਦੂ ਜੀ ਦੀ ਫੋਟੋ ਵੀ ਸੀ, ਮਤਲਬ ਜਿਵੇਂ ਪਰਾਨੀ ਫੋਟੋਆ ਹੂੰਦੀਆਂ ਨੇ। ਬਲੈਕ ਐਂਡ ਵਾਈਟ ਹੁੰਦੀਆਂ ਨੇ ਨਾ, ਅ ਮੈਂ, ਮੈਂ ਤਾ ਪੈਲੇ ਇੱਕ ਕਿਤੇ ਹੋਰ ਗੇਆ ਸੀ, ਕੇਓ ਕੇ ਮੈਨੂੰ ਪੈਲੇ ਬੜਾ ਮ੍ਹੈਂਗਾ ਲੱਗੇਆ ਸੀ ਐ ਮੈਂ ਕਿਤੇ ਹੋਰ ਗੇਆਂ, ਓਨੇ ਨਾ ਮਲਬ ਕਿ ਮੈਂਨ ਦਿਖਾਏਆ ਸੈਂਪਲ ਕਰਕੇ ਨਾ ਕੀ ਐਵੇਂ, ਐਵੇ ਬਨੇਗਾ। ਓ ਮੈਨੂੰ ਪਸੰਦ ਨਈ ਆਈ, ਮੈਂ ਬੜੀ ਬਥੇਰੀ ਦੁਕਾਨਾਂ ਘੁੰਮੇਆ ਤੇ ਮੈਨੂੰ ਬਿਲਕੁਲ ਪਸੰਦ ਨੀ ਆਈ, ਮੈਂ ਚੱਲ ਯਾਰ ਇੱਕ ਵਾਰੀ ਜਾ ਕੇ ਚੱਕਰ ਮਾਰ ਈ ਲੈਨੇ ਆ। ਦੇਖਦੇ ਆਂ ਕੀ-ਕੀ ਬਣਾ ਕੇ ਦਿੰਦੈ ਲਾਂਬਾ ਸਟੂਡੀਓ ਵਾਲੇ, ਮੈਂ ਗਿਆ ਤੇ ਇਹਨਾਂ ਨ ਮੈਨੂੰ ਬਣਾ ਕੇ ਦਿਖਾਈ ਫੋਟੋ, ਬਲੈਕ ਐਂਡ ਵਾਈਟ। ਮਤਲਬ ਇੰਨੀ ਫੋਟੋ ਬਕਾਰ ਸੀ ਨਾ, ਇੰਨੀ ਸੋਹਨੀ ਫੋਟੋ ਬਨਾ ਕੇ ਦਿੱਤੀ ਇਹਨਾਂ ਨੇ। ਮਤਲਬ ਕਿ ਇਨਾਂ ਤੱਕ। ਇਹਨਾਂ ਦਾ ਕੰਮ ਮੂੰਹੋਂ ਬੋਲਦਾ ਹੈ ਕਿ ਇਹਨਾਂ ਨੇ, ਅਹ ਕਿ ਪੈਸਾ ਲਾਇਆ ਬੰਦਾ
ਅੱਛਾ-ਅੱਛਾ।
ਹਾਂਜੀ, ਮਤਲਬ ਇੰਨੀ ਸੋਣੀ ਫੋਟੋ ਬਨਾ ਕੇ ਦਿੱਤੀ, ਮੈਂ ਘਰ ਆ ਕੇ ਦਿਖਾਈ। ਅ--ਮੇਰੇ ਘਰ ਦੇ ਵੀ ਕਹਿੰਦੇ ਬੜੀ ਸੋਣੀ ਫੋਟੋ ਬਣਾ ਕੇ ਦਿੱਤੀ ਇਹਨਾਂ ਨੇ, ਤੇ ਮੈਂ ਉਸ-ਉਸ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੇ ਕੋਲ ਹੀ ਜਾਂਨਾ।
ਅੱਛਾ, ਅੱਛਾ ਐ ਸਿਰਫ ਇਹੀ ਚੀਜ਼ਾਂ ਦਾ ਕੰਮ ਕਰਦੇ ਨੇ? ਮਤਲਬ ਜਿੱਦਾਂ ਆਪਾਂ ਹੁਨ ਕਿਸੇ ਦਾ ਵਿਆਹ ਵਿਊ ਆਜੇ, ਤੇ ਇਹ ਫੋਟੋਆਂ, ਵੀਡੀਓਗ੍ਰਾਫੀ ਵਗੈਰਾ ਨਹੀਂ ਕਰਦੇ?
ਨਈਂ ਨਈਂ ਸਾਰਾ ਕੁਛ ਕਰਦੇ ਨੇ, ਐਂ ਤੇ। ਮਤਲਬ ਕਿ, ਜਿਵੇਂ ਉਹ ਛੱਲੇ ਨਹੀਂ ਹੁੰਦੇ, ਚਾਬੀਆਂ ਦੇ ਛੱਲੇ। ਉਹਨਾਂ ਦੀ, ਉਹਨਾਂ ਦੀ ਵੀ ਫੋਟੋਆਂ ਬਨਾੰਦੇ ਨੇ, ਜਿਵੇਂ ਤੁਸੀਂ ਅਪਨੀ ਫੋਟੋ ਦੇ ਦੋਗੇ। ਐ ਛੋਟੀ ਜੀ ਮਤਲਬ ਕਿ, ਛੱਲੇ ਤੇ ਤੁਹਾਡੀ ਫੋਟੋ ਲਾ ਦੇਨਗੇ।
ਅੱਛਾ ਜੀ।
ਹਾਂ, ਹਾਂਜੀ ਜਿਵੇਂ ਬੱਚਿਆਂ ਦੀ ਕਾਪੀ ਤੇ ਸਟਿੱਕਰ ਜਿਵੇਂ ਕੋਪੀਂਆਂ ਤੇ ਸਟਿਕਰ ਨੀ ਹੁੰਦੇ, ਬੱਚਿਆਂ ਦੇ ਨਾਮ ਵਾਲੇ।
ਹਾਂਜੀ, ਹਾਂਜੀ।
ਉਹ ਬੱਚਿਆਂ ਦੀ ਸ਼ਕਲਾਂ ਲਈ ਵੀ ਲਾ ਦਿੰਦੇ ਨੇ ਸਟਿੱਕਰ।
ਉਹ ਤੇਰੀ ਦੀ, ਅੱਛਾ ਜੀ ਏਦਾਂ ਵੀ ਹੋ ਜਾਂਦੈ, ਅੱਜ ਕੱਲ ਤਾਂ ਅਸ ਕਦੇ ਸੁਣਿਆ ਨਹੀਂ ਕਿਸੇ ਕੋਲੋਂ ਵੀ, ਐਵੇਂ ਵੀ ਕੋਈ ਚੀਜ਼ਾਂ ਹੋ ਜਾਂਦੀਆਂ ਨੇ।
ਜੀ ਮੈਂ ਵੀ ਕਦੇ ਸੁਣਿਆ ਸੀ, ਇਹਨਾਂ ਦੀ ਦੁਕਾਨ ਤੇ ਪਏ ਸੀ ਸਾਰਾ ਸਮਾਨ ਮੈਂ ਪੁੱਛਿਆ, ਕਹਿੰਦੇ ਅਸੀਂ ਤਾਂ ਸਾਰਾ ਕੁਛ ਬਨਾ ਲੈਂਨੇ ਆਂ। ਇਹ ਜਿਹੜੇ ਕੱਪ ਹੁੰਦੇ ਨੇ। ਅਹ, ਜਿਵੇਂ ਗਰਮ ਪਾਣੀ ਪਾਈਏ ਅਸੀਂ ਚਿੱਟੇ ਕੱਪ 'ਚ', ਤੇ ਜਿਵੇਂ ਗਰਮ ਪਾਣੀ ਪਾਵਾਂਗੇ ਉਹਦੇ ਅ ਕੱਪਦੇ ਬਾਅਰ ਸਾਡੀ ਫੋਟੋ ਆ ਜਾਣਗੀਆਂ। ਮਤਲਬ ਐਵੇਂ ਐਵੇਂ ਪਤਾ ਨੀ ਕਿ, ਬਥੇਰੀ ਚੀਜ਼ਾਂ ਬਨਾ ਕੇ ਰੱਖਦੇ ਨੇ ਜੀ ਇਹ ਤੇ।
ਵਾ, ਮਤਲਬ ਕਿੰਨਾ ਕੁੱਛ ਸਿੱਖ, ਮਤਲਬ ਕਿੰਨਾ ਕੁੱਛ ਆ ਗਿਆ, ਸਾਨੂੰ ਤੇ ਹਜੇ ਕੁੱਛ ਪਤਾ ਪਤਾ ਹੀ ਨਹੀਂ ਲੱਗਿਆ ਮਤਲਬ, ਤੇ ਇਹਨਾਂ ਹਾਂਜੀ ਹਾਂਜੀ ਕੀ ਕਹਿ ਰਹੇ ਹੋ?
ਮੈਂ ਕਹਿ ਰਿਹਾ ਹੈ। ਜਿਵੇਂ ਕੋਈ ਅਹ ਤਿੰਨ ਬੰਦੇ ਦੀ ਤੁਸੀਂ ਫੋਟੋ ਬਣਾਉਣੀ ਹੈ ਤੇ। ਅਹ ਤਿੰਨ ਬੋ ਬੰਦਿਆਂ ਦੇ ਵਿੱਚ ਕੋਈ ਵਿਚਲਾ ਬੰਦਾ ਹੈ। ਤੁਸੀਂ ਉਹਦੀ ਫੋਟੋ ਹਟਾਣੀ ਹੈ। ਤੇ ਇਹ ਇੰਨੀ ਸੋਹਣੀ ਤਰ੍ਹਾਂ ਹਟਾਉਂਦਾ ਹੈ। ਕਿ ਤੁਹਾਨੂੰ ਪਤਾ ਨੀ ਲੱਗਦਾ। ਪਤਾ ਕਿ ਉਹ ਬੰਦਾ ਵਿੱਚ ਸੀ ਕਿ ਨਹੀਂ ਸੀ ਮਤਲਬ ਐਡਿਟ ਇੰਨੀ ਵਧੀਆ ਕਰਦਾ ਨਾ। ਜਿਹੜੀ ਤੁਸੀਂ ਦੇਖੀ ਨੀ ਸੀ ਮੇਰੇ ਸੋਫੇ ਦੇ ਕਮਰੇ ਦੀ ਕੋਲਾਸ਼ ਸੀ ਨਾਲ ਦੀ ਫੋਟੋ ਨੀ ਸੀ। ਜਿਸ, ਜਿਸਦੇ ਸਿਰਫ਼ ਦੋ ਬੰਦੇ ਸੀ
ਹਾਂ, ਹਾਂ, ਹਾਂ, ਹਾਂ, ਹਾਂ, ਹਾਂ, ਹਾਂ।
ਉਹਦੇ ਵਿੱਚ ਨਾ ਇੱਕ-ਇੱਕ ਹੋਰ ਬੰਦਾ ਸੀ, ਤੇ ਉਹ। ਉਹ ਉਹਨੇ ਪਤਾ ਨੀ ਕਿਵੇਂ ਹਟਾਇਆ ਤੇ, ਦੋਨਾਂ ਦੀ ਫੋਟੋ ਇੰਨੀ ਸੋਣੀ ਏ ਕੋਈ ਦੱਸ ਨਹੀਂ ਸਕਦਾ ਕਿ, ਉਹ ਦੋ ਕੋਈ ਵਿੱਚ ਸੀ, ਬੰਦਾ
ਅੱਛਾ, ਨੀਂ ਜਿੱਦਾਂ ਹੁਣ ਇਹ, ਇਹਨਾਂ ਨੂੰ ਜ ਅਗਰ ਕੋਈ ਔਡਰ ਵਗੈਰਾ ਦੇਨਾ ਆਉਂਦਾ, ਤੇ ਸਾਨੂੰ ਜਾ ਕੇ ਈ ਦੇਨਾ ਪਏਗਾ? ਇਹ ਫੋਨ ਵਿੱਚ ਲੈ ਲੈਣਗੇ ਸਾਡਾ ਔਡਰ?
ਲੈ ਲੈਣਗੇ ਵੈਸੇ ਤਾਂ ਇਹੀ ਕਹਿਣ ਹੈ ਕਿ, ਤੁਸੀਂ ਦੁਕਾਨ ਤੇ ਆਜੋ ਕਿਉਂਕਿ ਫੋਨ ਤੇ ਬੰਦਾ ਵਿਸ਼ਵਾਸ ਨਹੀਂ ਕਰਦਾ ਨਾ ਕਿ, ਬੰਦਾ ਔਡਰ ਦੇ ਰਿਹਾ ਕਿ, ਮਜਾਕ ਈ ਕਰ ਰਿਆ।
ਅੱਛਾ-ਅੱਛਾ, ਅੱਛਾ ਹਾਂ, ਇਹ ਵੀ ਗੱਲ ਠੀਕ ਏ, ਤੇ ਜਿੱਦਾਂ ਜੇ ਜਿੰਨਾ ਕੁ ਸਾਈਜ਼ ਸਿਰਫ ਓਨੀ ਸਾਈਜ਼ ਦੇ ਬਨਾਂਦੇ ਨੇ, ਯਾ ਛੋਟੀ ਵੱਡੀ ਵੀ ਕਰ ਦਿੰਦੇ ਨੇ ਏ?
ਨਹੀਂ ਜਿੰਨਾ ਮਰ ਜਿੰਨਾ ਮਰਜ਼ੀ ਸਾਈਜ਼ ਬਣਵਾ ਲੋ ਵੱਡੀ ਤੋਂ, ਵੱਡੀ ਬਣਾ ਦੇਣਗੇ ਸਾਈਜ਼
ਅੱਛਾ
ਹਾਂਜੀ, ਅਹ ਜਿਵੇਂ, ਪਹਿਲੇ ਚੱਲਦੇ ਸੀ ਨਾ ਬੀਸ ਸੀ ਆਹ ਚੱਲਦੇ ਸੀ ਜਿਵੇਂ ਪੁਰਾਣੇ ਵਿਆਹ ਦੀ ਕੈਸਟਾਂ ਹੁੰਦੀ ਸੀ ਬ ਸੀ ਆਰ ਵਾਲੀਆਂ
ਉਹ ਤੇ ਸਾਡੇ ਕੋਲ ਪਈ ਹੈ ਉਹ ਕਿਸੇ ਨੇ ਠੀਕ ਨਹੀਂ ਕਰਕੇ ਦਿੱਤੀ ਅਸੀਂ ਇੰਨੀਆਂ ਦੁਕਾਨਾਂ ਘੁੰਮ ਬੈਠੇ ਆ। ਇਹ ਬਣਾ ਦੇਣਗੇ।
ਹਾਂਜੀ ਮੈਂ ਕਰਾਈ ਸੀ ਆਪਣੇ ਮੰਮੀ ਪਾਪਾ ਦੀ ਵਿਆਹ ਦੀ ਅਹ। ਮੈਂ ਗਿਆ ਸੀ ਇਹਨਾਂ ਦੇ ਕੋਲ। ਇਹਨਾਂ ਨੇ ਕਿਹਾ ਕਿ ਨਾ ਤੁਸੀਂ ਅਹ ਪਤਾ ਨੀ ਦੋ। ਤਿੰਨ ਹਜ਼ਾਰ ਰੁਪਇਆ ਲੱਗਿਆ ਸੀ। ਮੇਰਾ ਤੇ ਇਹਨਾਂ ਨੇ। ਪੈਨ ਡਰਾਈਵ 'ਚ ਪਾ ਕੇ ਦੇ ਤੀ ਸੀ ਮੈਨੂੰ ਪੂਰੀ।
ਵਾਹ ਫਿਰ ਤੇ ਤੁਸੀਂ ਮੈਨੂੰ ਬਸ ਹੁਣੇ ਹੀ ਨੰਬਰ ਦੇ ਦੋ ਇਹਨਾਂ ਦਾ ਉਹ ਤੇ ਅਸੀਂ ਪਤਾ ਨੀ ਕਿੱਥੇ-ਕਿੱਥੇ ਘੁੰਮ ਬੈਠੇ ਹਾਂ ਉਹ ਕਹਿੰਦੇ ਤੁਸੀਂ ਕਿਹੜੇ ਜ਼ਮਾਨੇ ਘੁੰਮਦੇ ਤੇ ਓ ਇਹ ਚੀਜ਼ਾਂ ਤਾਂ ਅੱਜ ਤ ਕੱਲ ਚੱਲਦੀਆਂ ਨਹੀਂ ਅਸੀਂ ਕਿ ਵੀ ਉਸ ਟਾਈਮ ਤੇ ਇਹ ਚੀਜ਼ਾਂ ਚੱਲਦੀਆਂ ਸੀ ਉਹ ਨਾ ਮੇ ਭਾਜੀ ਤੇ ਅਹ, ਭਾਜੀ ਤੇ ਭਾਬੀ ਦੀ ਵੀ ਹੈਗੀ ਆ ਉਹਦੀ ਕਿ ਨ ਮੈਂ ਅ ਵੀ ਹਾਂਜੀ-ਹਾਂਜੀ ਇਹੀ ਤੇ ਅਸੀਂ ਚ ਲੈ ਕੇ ਇੰਨੀ ਜਗ੍ਹਾ ਘੁੰਮ ਬੈਠੇ ਤੇ ਉਹ ਕਹਿੰਦੇ ਇਹ ਚੀਜ਼ ਤੇ ਬਈ ਖ਼ਰਾਬ ਹੋ ਗਈ ਆ ਹੁਣ ਇਹਨੂੰ ਨੀ ਆਪਾਂ ਕਰ ਸਕਦੇ ਅਸੀਂ ਕਿਹਾ ਵੀ ਤੂੰ ਡੀ ਵੀ ਡੀ ਸੀ ਵਿੱਚ ਹੀ ਪਦਾ ਕਰਾਂਗੇ ਬ ਸਿੜੀ ਬਣਾ ਦੇ ਤੂੰ ਕਹਿੰਦੇ ਤੇ ਸੀੜੀ ਵਿੱਚ ਵੀ ਨੀ ਜਾਏਗੀ ਹੈ ਤੇ ਕੁਛ ਨੀ ਹੋਏਗਾ ਤੇ ਖ਼ਰਾਬ ਹੋ ਗਈ ਅਸੀਂ ਕਿਹਾ ਉਸ ਜ਼ਮਾਨੇ ਵਿੱਚ ਤਾਂ ਪਹਿਲਾਂ ਏਦਾਂ ਹੀ ਚੱਲਦੀਆਂ ਹੁੰਦੀਆਂ ਸੀ ਅਸੀ ਤਾਂ ਕਿੰਨਾ ਘੁੰਮੇ ਪਤਾ ਨੀ ਕਿਹੜੇ-ਕਿਹੜੇ ਸ਼ਹਿਰ ਗਏ ਅਸੀਂ, ਤੇ ਕਿਹੜੇ-ਕਿਹੜੇ ਸ਼ਹਿਰ ਘੁੰਮੇ ਉਹ ਕਿਸੇ ਨੇ ਨਹੀਂ ਬਣਾ ਕੇ ਦਿੱਤੀ ਅਸੀਂ ਤੇ ਫਿਰ ਇਹ ਪਰਾਂ ਹੀ ਰੱਖਤੀ ਸਾਈਡ ਤੇ ਰੱਖਦੀ ਫਿਰ ਅਸੀਂ
ਨਹੀਂ ਜੀ ਇਹ ਬਣਾ ਦਿੰਦਾ ਇਹ ਬਣਾਉਦਾ ਵੀ ਬੜੀ ਸੋਹਣੀ ਹੈ ਤੇ ਜਿਆਦਾ ਮਹਿੰਗੀ ਵੀ ਦੋ-ਤਿੰਨ ਹਜ਼ਾਰ ਚ ਬਣਾ ਦੇਗਾ
ਵਾਹ ਨਹੀਂ-ਨਹੀਂ ਫਿਰ ਤੇ ਅਸੀਂ ਮੈਂ ਤੇ ਤੁਹਾਡੇ ਕੋਲੋਂ ਜਲਦੀ ਨੰਬਰ ਲਵਾਂਗੇ ਇਹਨਾਂ ਦਾ
ਹਾਂਜੀ
ਹਾਂਜੀ ਕੀ ਕਹਿ ਰਹੇ ਹੋ
ਨਹੀਂ ਜੀ ਤੁਸੀਂ ਬੋਲੋ
ਹਾਂਜੀ ਮੈਂ ਤੇ ਕਹਿ ਰਹੀ ਸੀ ਵੀ ਅਹ ਮੈਂ ਤਾਂ ਤੁਹਾਡੇ ਕੋਲ ਜਲਦੀ ਨੰਬਰ ਲਵਾਂਗੀ ਇਹਨਾਂ ਦਾ ਤੇ ਹੋਰ ਵੀ ਦੱਸੋ ਮੈਨੂੰ ਹੋਰ ਕੀ ਅੱਛਾ ਵਿਆਹ ਵਗੈਰਾ ਤੇ ਵੀ ਕਰ ਲੈਣਗੇ ਤੇ ਵਿਆਹ ਦਾ ਇਹ ਹੀ ਮਤਲਬ ਪੈਸੇ ਵਗੈਰਾ ਲੈਂਦੇ ਨੇ ਜਾਂ ਫਿਰ ਅਹ ਲੈ ਲੈਣਗੇ ਥੋੜੇ ਤੋੜੇ ਕਰਕੇ ਕਿਉਂਕਿ ਨਾ ਸਾਡੇ ਇੱਧਰ ਹੈਗਾ ਕਿਸੇ ਦਾ ਵਿਆਹ ਹੈਗਾ ਤੇ ਉਹ ਨਾ ਸਾਡੇ ਘਰ ਦੇ ਸਾਹਮਣੇ ਵੀ ਰਹਿੰਦੇ ਨੇ ਉਹ ਵੀ ਫੋਟੋਗ੍ਰਾਫੀ ਦਾ ਕੰਮ ਕਰਦੇ ਨੇ ਲੇਕਿਨ ਉਹਨਾਂ ਦੀ ਤਾਂ ਇਹ ਪੈਸੇ ਆ ਬਹੁਤ ਲੈਂਦੇ ਨੇ ਉਹ ਕਹਿੰਦੇ ਅਸੀਂ ਤਾਂ ਇੰਨੇ ਪੈਸੇ ਲੈਂਦੇ ਹਾਂ ਤੇ ਹਜੇ ਉਹ ਸਿਰਫ ਫੋ ਫੋਟੋਆਂ ਦਾ ਹੀ ਦੱਸ ਰਹੇ ਨੇ ਵੀਡੀਓ ਦੀ ਅਲੱਗ ਪੈਸੇ ਮੰਗਦੇ ਨੇ ਕਹਿੰਦੇ ਨੇ ਜੇ ਵੀਡੀਓ ਬਣਾਵਾਂਗੇ ਤੇ ਅਲੱਗ ਪੈਸੇ ਨੇ ਅਗਰ ਸਿਰ ਫੋਟੋਆਂ ਫੋਟੋਆਂ ਖਚਾਣੀਆਂ ਨੇ ਤੇ ਫੋਟੋਆਂ ਦੀ ਵੀ ਲਿਮਿਟ ਦੱਸਦੀ ਉਹਨਾਂ ਨੇ ਇੰਝ ਥੋੜੀ ਹੁੰਦਾ ਜੇ ਜਿਹਨੇ ਠੇਕਾ ਕੀਤਾ ਹੁੰਦਾ ਉਥੇ ਅਨਲੀਮੈਟਿਡ ਫੋਟੋਆਂ ਖਿੱਚ ਸਕਦੇ ਨੇ ਜਿੰਨੀ ਮਰਜ਼ ਪੂਰੇ ਦੇਖੋ ਵਿਆਹ ਦਾ ਤਾਂ ਪੂਰਾ ਠੇਕਾ ਹੁੰਦਾ ਨਾ ਉਹਨਾਂ ਦਾ ਉਹਨਾਂ ਨੇ ਦੱਸਿਆ ਵੀ ਇੰਨਾ ਕੁ ਆਪਾਂ ਫੋਟੋਆਂ ਖਿੱਚਾਂਗੇ ਅਤੇ ਵੀਡੀਓ ਤੁਹਾਡੀ ਅਲੱਗ ਹੋਏਗੀ ਫਿਰ ਹੋਨ ਉਹ ਨੇ ਕਿਹਾ ਵੀ ਅਸੀਂ ਸੋਚ ਕੇ ਦੱਸਾਂਗੇ ਫਿਰ ਸਾਡੇ ਕੋਲ ਆਏ ਸੀ ਦੱਸ ਪੁੱਛ ਰਹੀ ਸੀ ਕਹਿੰਦੇ ਵੀ ਤੁਹਾਡੇ ਕੋਈ ਹੋਰ ਹੋਏ ਧਿਆਨ ਵਿੱਚ ਤੇ ਸਾਨੂੰ ਦੱਸਣਾ ਉਸ ਟਾਈਮ ਤੇ ਚਲੋ ਮੇਰਾ ਧਿਆਨ ਵਿੱਚ ਨਹੀਂ ਆਇਆ ਇਹ ਤੇ ਮੈਂ ਪਰਸੋਂ ਚੋਂ ਤੁਹਾਡੇ ਘਰ ਗਈ ਸੀ ਕੰਮ ਆਇਆ ਸੀ ਮੈਨੂੰ, ਤੇ ਤੁਸੀਂ ਤਾਂ ਮੈਨੂੰ ਮਿਲੇ ਨਹੀਂ ਅਤੇ ਤੁਹਾਡੀ ਸਿਸਟਰ ਬੈਠੇ ਹੋਏ ਸੀ ਪਹਿਲਾਂ ਮੈਂ ਉਹਨਾਂ ਕੋਲ ਪੁੱਛਿਆ ਫਿਰ ਉਹ ਨੇ ਕਿਹਾ ਕਿ ਇੱਥੇ ਬੀਜ ਜੀ ਨਹੀਂ ਬਣਵਾ ਸੀ ਵੀ ਸਾਨੂੰ ਤੇ ਪਤਾ ਨੀ ਤੇ ਮੈਨੂੰ ਚਾਰ-ਪੰਜ ਹੋਰ ਫੋਟੋਆਂ ਦਿਖਾ ਰਹੇ ਸੀ ਉਹ ਕਹਿੰਦੇ ਇਹ ਵੀ ਉਥੋਂ ਪੂੰਚਾ ਕੇ ਆਏ ਨੇ ਤੇ ਤੁਹਾਡੀ ਸ਼ੋ ਉਹਨਾਂ ਦੀ ਸ਼ੋਪ ਦਾ ਨਾਮ ਵੀ ਨੀ ਯਾਦ ਆ ਰਿਹਾ ਸੀ ਉਹਨਾਂ ਨੂੰ ਫਿਰ-ਫਿਰ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਫ਼ੋਨ ਕਰਾਂਗੀ ਫਿਰ ਮੈਂ ਸਵੇਰੇ ਤੁਹਾਨੂੰ ਫੋਨ ਲਾਇਆ ਉਹ ਨਾਲੇ ਉਹ ਵੀ ਆ ਗਏ ਸੀ ਮੈਂ ਕਿਹਾ ਚਲੋ ਐਝ ਵੀ ਮੈਂ ਉਹਨਾ ਦੇ ਘਰ ਗਈ ਸੀ ਮੈਨੂੰ ਫੋਟੋ ਚੁਣ ਕੇ ਲੱਗੀ ਬਾਕੀ ਮੈਂ ਭਾਅ ਜੀ ਨਾਲ ਗੱਲ ਕਰਦੀ ਹਾਂ ਵੀਰ ਜੀ ਨਾਲ ਵੀ ਦੇਖੋ ਉਹ ਕਿਨਾ ਮੈਂ ਉਹਦਾ ਫੋਟੋਜ਼ ਵਗੈਰਾ ਕਲਿੱਕ ਦੇਖ ਕਿਹਾ ਅਸੀਂ-ਅਸੀਂ ਤੁਹਾਡੇ ਉੱਥੇ ਦੀਵਾਰ ਤੇ ਲੱਗੇ ਹੋ ਜਾਂ ਅਸੀਂ ਅਹ ਕੋਲਾਜ ਜਿਹਾ ਬਣਾ ਕੇ ਵੀ ਤੁਸੀਂ ਕਿੱਥੋਂ ਬਣਾਈ ਫੇਰ ਮੈਨੂੰ ਕਹਿ ਰਹੇ ਸੀ ਵੀ ਤੁਸੀਂ ਨਾ ਜਿਹਨਾਂ ਨੇ ਕੋਲਾਜ ਬਣਾਈ ਹੈ ਮੈਂ ਉਹਨਾਂ ਨੂੰ ਇਹ ਕਿਹਾ ਸੀ ਵੀ ਸ਼ਾਇਦ ਉਹ ਇਲਾਜ ਬਣਾਉਂਦੇ ਹੋਣਗੇ ਜੋ ਕਿ ਬਹੁਤ ਹੀ ਚੰਗਾ ਕੰਮ ਕੀਤਾ ਉਸ ਸਫਾਈ ਨਾਲ਼ ਕੀਤਾ ਹੋਇਆ ਸੀ ਨਾਲੇ ਫਰੇਮ 'ਤੇ ਲੱਗੀ ਹੋਈ ਸੀ ਫੇਰ ਉਹ ਮੈਨੂੰ ਪੁੱਛ ਰਹੇ ਸੀ ਕਹਿੰਦੇ ਫਰੇਮ ਫਰੂਮ ਦਾ ਤੇ ਪਤਾ ਨੀ ਦੇਖੋ ਉਹਨਾਂ ਦੇ ਅਲੱਗ ਪੈਸੇ ਲੱਗਦੇ ਹੋਣਗੇ ਵੀ ਤੁਸੀਂ ਸਾਰਾ ਇੱਕ ਵਾਰ ਪੁੱਛ ਲੈਣਾ ਤੇ ਜਦ ਇਹ ਗੱਲ ਹੋ ਜਾਏਗੀ ਫਿਰ ਤੁਸੀਂ ਵਿਆਹ ਬਾਰੇ ਵੀ ਪੁੱਛ ਲੈਣਾ ਵੀ ਉਹ ਵਿਆਹ ਵਿੂ ਕਰਦੇ ਨੇ ਕੀ ਨਹੀਂ ਕਰਦੇ ਮੈਂ ਕਿਹਾ ਚਲੋ ਕੋਈ ਨੀ ਮੈਂ ਇੱਕ ਵਾਰ ਪੁੱਛ ਲਾਂਗੀ ਉਹਨਾਂ ਨੂੰ
ਨਹੀਂ ਵਿਆਹ ਦਾ ਵੀ ਕਰਦੇ ਨੇ ਉਹ ਵਿਆਹ ਦਾ ਨਾ ਮਤਲਬ ਕਿ ਜਿਵੇਂ ਤੁਹਾਡੀ ਅਹ ਤੁਸੀਂ ਥੋੜ੍ਹਾ ਬਹੁਤਾ ਦੇ ਦੋ ਪਹਿਲਾਂ ਬਾਕੀ ਤੁਸੀਂ ਥੋੜ੍ਹਾ- ਥੋੜ੍ਹਾ ਕਰਕੇ ਦੇ ਦੋ ਇਹਨਾਂ ਨੂੰ ਮਤਲਬ ਕਿ ਜ਼ਿਆਦਾ ਲੇਟ ਨੀ ਕਰਨਗੇ ਜਿਆਦਾ ਟਾਈਮ ਨੀ ਲੈਣਗੇ ਅਹ ਦੋ ਤਿੰਨ ਮਹੀਨੇ ਦਾ ਤੁਸੀਂ ਕਹੋਗੇ ਕਿ ਅਸੀਂ ਦੇ ਦਾਂਗੇ ਥੋੜੇ -ਥੋੜੇ ਕਰਕੇ ਤਾਂ ਉਹ ਲੈ ਲੈਣਗੇ ਤੇ ਬਾਕੀ ਅਹ ਜਿਵੇਂ ਤੁਸੀਂ ਕੋਈ ਹੋਰ ਫਰੇਮ ਬਣਾਉਣੀ ਹੈ ਅਲੱਗ -ਅਲੱਗ ਡਿਜ਼ਾਇਨ ਦੀ ਜਿਵੇਂ ਦਿਲ ਦੀ ਬਣਾਉਣੀ ਹੈ ਫਰੇਮ ਉਹ ਵੀ ਬਣਾ ਦੇਣਗੇ ਤੇ ਚਾਂਦੀ ਦੀ ਵੀ ਬਣਾ ਦਿੰਦੇ ਨੇ ਜੀ ਫਰੇਮ ਹੈ
ਅੱਛਾ ਫਿਰ ਉਹ ਚਾਂਦੀ ਸਾਡੀ ਆਪਣੀ ਹੁੰਦੀ ਹੋਏਗੀ ਨਾ ਫ
ਹਾਂਜੀ -ਹਾਂਜੀ ਚਾਂਦੀ ਸਾਡੀ ਹੋਈ
ਚਲੋ ਕੋਈ ਨੀ
ਕਰਦਾ ਵੈਸੇ ਬਾਕੀ ਮੈਂ ਤੁਹਾਨੂੰ ਨੰਬਰ ਸ਼ੇਅਰ ਕਰਦਾਂ ਗਾ ਮੈਂ ਤੁਹਾਨੂੰ ਦੁਕਾਨ ਤੇ ਵੀ ਲੈ ਜਾਗਾ ਇਹੀ
ਚਲ ਕੋਈ ਨੀ ਮੈਂ ਤੁਹਾਡੇ ਘਰ ਹਾਂ ਨਹੀਂ ਮੈਂ ਤੁਹਾਡੇ ਘਰ ਆਵਾਂਗੀ ਅੱਜ ਸ਼ਾਮੀ ਤੇ ਤੁਸੀਂ ਅਹ ਦੀਦੀ ਨਾਲ ਸਾਰੇ ਇਕੱਠੇ ਮਿਲ ਕੇ ਚੱਲਾਂਗੇ ਇੱਕ ਵਾਰ ਗੱਲ ਹੀ ਕਰਿਆਵਾਂਗੇ ਲ ਜਾ ਕੇ ਠੀਕ ਹੈ ਨਾ ਚਲੋ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ